ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਜੀ ਕੀ ਹਾਲ ਜੀ, ਵਧੀਆ ਤੁਸੀ ਦੱਸੋ? ਬਸ। ਠੀਕ ਆ ਹੋਰ ਕੀ ਕਰਨ ਦੇ
ਕੁੱਝ ਨੀ ਜੀ ਆ ਬੱਚੇ ਬੱਚਿਆਂ ਨੂੰ ਗੁਰਦੁਆਰੇ ਭੇਜੇ
ਸਹੀ ਗੱਲ ਹੈ ਬੱਚਿਆਂ ਨੂੰ ਤਾਂ ਚਾਹੀਦਾ ਫੋਨ ਹਾਂਜੀ ਬਸ ਉਹਨਾ ਇਹ ਹੁੰਦਾ ਕਿ ਪੇਰੈਂਟਸ ਨਾ ਫੋਨ ਫੜਨ ਸਾਨੂੰ ਮਿਲ ਜਾੇ ਪਹਿਲਾਂ ਗੇਮਾਂ ਖੇਡਨ ਮਿਲ ਗਿਆ ਯੂਟਿਊਬ ਵੇਖਣ ਨੂੰ ਡ ਏਦਾਂ ਹੀ ਕਰਦੇ ਨੇ ਬੱਚੇ ਮੈਂ ਵੀ ਹੁਣੇ ਉਹਨਾਂ ਨੂੰ ਬਿਠਾ ਕੇ ਆਈ ਆ ਅੰਦਰ ਤੇ ਉਹ ਮੈਨੂੰ ਉਲਟਾ ਫੇਰ ਵਾਜਾ ਮਾਰਦੇ ਨੇ ਕਮਰਿਆਂ ਚ ਇੱਧਰ ਆ ਜਾਓ ਦੋ ਮਿੰਟ
ਉਹੀ ਨਾ
ਕਦੇ ਹੋਗ ਜੀ ਦਦਾਂ ਇਹਨੂੰ ਠਾਣ ਅੱਧਾ ਸੁਚ ਕੇ ਅੱ ਬੈਠ ਤੇ ਕਰਕੇ ਨਾ ਹਾਂਜੀ ਹਾਂਜੀ ਹਾਂਜੀ ਓਦਾਂ ਇਹ ਮੰਮਾ ਤੁਸੀਂ ਗੱਦੇ ਤੇ ਬਹਿ ਜਾਓ ਤੇ ਮੈਂ ਇਦਾਂ ਵੀ ਥਾਂ ਨੂੰ ਜਾਣਾ ਏ ਅੱਛਾ ਸਲਾਈਡ ਬਣਾ ਕੇ ਝੂਟੇ ਲੈਣੇ ਹੋਣੇ ਨਾ
ਇਹ ਨੀਂਦ ਨਾ ਪੂਰੀ ਕਰ ਲਈ ਏ
ਹਾਂਜੀ ਬਸ ਹੁਣ ਨੀਂਦਰ ਪੂਰੀ ਹੋ ਗਈ ਹੁਣ ਤੇ ਫੇਰ ਤੁਹਾਨੂੰ ਵੀ ਜਗਾਉਣਾ ਓਨੇ ਉਹਨੂੰ ਤਾਂ ਖੇਡਣ ਵਾਸਤੇ ਵਿਚਾਰੇ ਨੂੰ ਚਾਹੀਦਾ ਨਾ ਕੋਈ ਨਾ ਕੋਈ
ਕੋਈ ਨਾ ਇਹ ਹੁਣੇ
ਹੂੰ
ਹ
ਹਾਂਜੀ। ਹੋਰ ਸੁਣਾਓ? ਹੋਰ ਠੀਕ ਠਾਕ ਜੀ। ਖਾ ਲਿਆ। ਹਾਂਜੀ-ਹਾਂਜੀ ਖਾ ਲਿਆ ਰੋਟੀ ਪਾਣੀ। ਤੁਹੀ, ਖਾਂਦਾ? ਹਾਂਜੀ - ਹਾਂਜੀ ਜੀ। ਖਾਂ ਲਿਆ। ਠੀਕ ਹੈ ਜੀ। ਕੀ ਕਰਦੇ ਬੱਚੇ? ਹਾਂਜੀ। ਬੱਚੇ ਕੁੱਝ ਨੀ ਬੈਠੇ ਹੋਏ ਜੇ, ਅੰਦਰ ਉਹ ਵੀ ਫੋਨਾਂ ਦੇ ਤੇ ਲੱਗਿਆ ਹੀ ਗੇਮਾਂ ਖੇਡਣ ਦੇ ਨੇ।
ਠੀਕ ਏ। ਬਸ ਤੇ ਏਹੀ ਕੰਮ ਏ।
ਇਹੋ, ਜਿਹੀ ਹੈ। ਬੈਠੇ ਹੋਏ ਆ, ਬਸ ਉਹਨਾਂ ਨੂੰ ਕੁਝ ਚਾਹੀਦਾ, ਮਤਲਬ ਕੋਈ ਨਾ, ਕੋਈ ਸਹਾਰਾ ਚਾਹੀਦਾ। ਫੋਨ ਦਾ, ਜਾਂ ਟੀਵੀ ਦਾ, ਕਿ ਬਸ ਖੇਡਣ ਨੂੰ ਕੁਛ ਨਾ ਕੁਛ ਮਿਲ ਜੇ ਯੂ ਟਿਊਬ ਵਿੱਚ ਵੇਖਣਾ ਬਸ ਉਹਨਾਂ ਨੇ, ਤੇ ਜਾਂ ਅੱਜ ਕਲ੍ਹ ਗੇਮਾਂ ਜਿਹੀਆਂ, ਪਤਾ ਕਿਹੜੀਆਂ-ਕਿਹੜੀਆਂ ਚੱਲ ਗਈਆਂ ਜੇ। ਤੇ ਜਿਵੇਂ ਨਾਲੇ ਰੋ ਬਲੋਕਸ ਹੋ ਗਈਆਂ, ਪਤਾ ਨੀ ਕੀ ਕੁਝ ਘਰੇ ਬਣਾਉਂਦੇ ਰਹਿੰਦੇ ਨੇ?
ਹਾਂਜੀ। ਇਹ ਰੀ, ਬਲੋਕਸ ਖੇਡਦੀ ਹੈੜੀ ਵੱਡੀ
ਹਾਂਜੀ। ਉਹਨਾਂ ਕਰਕੇ ਨਾ ਮੇਰਾ ਫੋਨ ਥੋੜਾਂ ਹੈਂਗ ਹੋਣ ਹਮ-ਹਮ। ਹਮ-ਹਮ । ਹੋਰ ਸੁਣਾਓ, ਤੁਸੀਂ ਰੋਟੀ ਪਾਣੀ ਖਾ ਕੇ ਸੈਰ- ਸੂਰ ਨੀ ਕਰ ਜਾਂਦੇ, ਤੁਸੀਂ?
ਆਹ ਦੋ ਗੇੜੇ ਚ ਤੇ ਉਹ ਗਰਮੀ ਗਲੀ ਚ ਲੱਗੀ ਰਹਦੀ ਹੁਣ ਗਰਮੀ ਦਾ ਕਰਕੇ ਉਹ ਬਾਹਰ
ਸਹੀ ਗੱਲ ਹੈ, ਇੱਕ ਤੇ ਮੈਨੂੰ ਇਹੋ ਮੈਂ ਤਾਂ ਜਦੋਂ ਖਾਣਾ ਖਾ ਲੈਂਦੀ ਨਾ, ਮੈਨੂੰ ਇਹੋ ਹੁੰਦਾ ਮੈਂ ਬਾਹਰ ਚਲੇ ਜਾ, ਤੇ ਜਿੱਥੇ ਸਾਡੇ ਨਾ ਇਧਰਲੇ ਸਾਈਡ ਤੇ ਨਹਿਰ ਜ ਜਿਵੇਂ ਪੈ ਜਾਂਦੀ। ਗਲੀਆਂ, ਵਿੱਚ ਤਾਂ ਮਤਲਬ ਹਵਾ ਨੀ ਲੱਗਦੀ। ਜੋ ਪਿਛਲੀ ਸਾਈਡ ਤੇ ਚੱਲ ਜਾਓ ਨਾ, ਉੱਥੇ ਬਹੁਤ ਠੰਡੀ-ਠੰਡੀ ਹਵਾ ਲੱਗਦੀ।ਕਿਉਂਕਿ ਪੇ ਪਾਰਕ ਵੀ ਇੱਕ ਲਾਗੇ ਬਣੀ ਹੋਈ ਹੈ। ਤੇ ਪੇੜ, ਵਗੈਰਾ ਬੜੇ ਲੱਗੇ। ਗਏ ਹੋਏ ਨੇ, ਨਾਲ ਹੀ ਨਹਿਰ ਹੈ। ਇੱਧਰ ਤੇ ਇਹ ਹੈ ਕਿ, ਠੰਡੀ ਹਵਾ ਉੱਧਰ ਚੱਲਦੀ ਹੈ। ਜਦੋਂ ਹਨੇਰੀ ਵਗੈਰਾ ਅਜੇ ਨਾ, ਉਦੋਂ ਹੋਰ ਜਿਆਦਾ ਠੰਡ ਲੱਗਦੀ ਆ।
ਸਾਡੇ ਤੇ ਲੋਕਾਂ ਨੇ ਨਾ ਮਤਲਬ ਗਲੀ ਚ, ਏ ਸੀ ਚਲਾਏ ਤੇ ਉਹ ਜਿਹੜੇ ਪੱਖੇ ਜਿਹੇ ਨੀ ਹੋ ਗਰਮ ਹਵਾ ਛੱਡਦੇ, ਤੇ ਫਿਰ ਜਾਣ ਨੂੰ ਜੀਅ ਨਹੀ ਕਰਦਾ। ਹਾਂਜੀ।ਤਾਂ-ਤਾਂ ਕਰਕੇ ਫਿਰ ਇੱਕ ਮੈਂ ਦੋ ਕੁ ਰਾਊਂਡ ਲਾ ਕੇ ਆ ਗਈ ਸੀ, ਅੰਦਰ ਜਦੋਂ ਮੈਨੂੰ ਦੱਸਿਆ,
ਜਾਓ ਨਾ, ਗਰਮੀ ਵੀ ਬੜੀ ਲੱਗਦੀ, ਜਦੋਂ ਬਾਹਰ ਨਿਕਲ ਜਾਓ।
ਹਾਂਜੀ-ਹਾਂਜੀ। ਹੁਣ ਉਹ ਏ ਸੀ ਵਾਲੇ ਕਮਰੇ ਚ ਆਈ ਤੇ ਉੱਧਰ ਠੰਡਾ ਸੀ, ਤੇ ਮੈਂ ਹੁਣ ਇਧਰ ਦੂਜੇ ਕਮਰੇ ਚ ਆਈ, ਤੇ ਇੱਧਰ ਐਨ ਗਰਮ-ਗਰਮ।
ਹਮ -ਹਮ। ਆਹ ਅੰਦਰ ਚੱਲ ਜਾਓ ਨਾ, ਇੱਕਦਮ ਏ ਸੀ ਚ ਵੀ, ਉਦੋਂ ਇੱਕ ਦਮ ਜਦੋਂ ਪਸੀਨਾ ਜਿਵੇਂ ਆਇਆ ਹੋਊਗਾ ਤਾਂ, ਅੰਦਰ ਚ ਉਹਦੇ, ਬਾਦ ਚ ਠੰਡ ਵੀ ਬੜੀ ਲਗਦੀ।
ਠੰਢ ਲੱਗਦੀ ਹਾਂਜੀ। ਉਹ ਗੁੜੀਆਂ ਨੇ ਨਾ, ਏਸੀ ਔਨ ਕਰਕੇ ਤੇ ਪੱਖਾ ਕਰਤਾ ਬੰਦ। ਨੂੰ ਹਵਾ ਆਉਂਦੀ ਈ ਤੇ ਮੈਂ ਕਿਹਾ, ਮੈਂ ਤੇ ਹਲੇ ਮੈਨੂੰ ਠੰਢ ਲੱਗਣ ਲੱਗ ਪਈ ਐ। ਉਹਨੇ, ਲਿਆ ਕੇ ਖੇਸ ਦੇਤਾ ਸੀ।
ਆ ਹੋ, ਲੈ ਲਓ, ਮੰਮਾ। ਏਸੀ ਨੀ ਪਰ ਬੰਦ ਹੋਣਾ, ਖੇਸ ਲੈ ਲਓ, ਮੇਰਾ ਵੀ ਬੱਚਿਆਂ ਦਾ ਉਹ ਹਾਲ ਆ। ਮੇਰੇ ਹਸਬੈਂਡ, ਦਾ ਵੀ ਇਹੋ ਹਾਲ, ਉਹਨੇ ਸਾਰੀ ਰਾਤ ਨੀ ਅਸੀ, ਬੰਦ ਕਰਨ ਦੇਣਾ ਤੇ ਮੈਂ ਠੰਡ ਨਾਲ ਮੈ ਹਾਰ ਮੈਨ ਵੱਡਾ ਡਬਲ ਬੈਡ ਵਾਲਾ, ਬਲੈਂਕਟ ਜਿਹੜਾ ਹੁੰਦਾ ਨਾ ਕੰਬਲ ਉਹ ਲੈ ਕੇ ਮੈਨੂੰ ਸੋਣਾ ਪੈਂਦਾ।
ਛੋਟੀ ਕੁੜੀ ਆ ਨਾ, ਇਹ ਕੁਝ ਨੀ ਲੈਂਦੀ। ਰਾਤ ਨੂੰ ਉੱਤੇ, ਫੇਰ ਕਿੰਨੀ ਵਾਰ ਇਹਨੂੰ ਨਾ ਦੇਣਾ ਪੈਂਦਾ। ਤੇ ਕੰਬਲ ਇਹਦੇ, ਪਰ ਫੇਰ ਇਹ ਜਦੋਂ ਵੇਖੀ ਉਦੋਂ ਲਾਇਆ ਹੁੰਦਾ ਇਹਨੇ
ਹੂੰ-ਹੂੰ, ਠੀਕ ਹੈ। ਮੇਰਾ ਬੇਟਾ ਵੀ ਇਹੋ ਕੁਝ ਕਰਦਾ, ਉਹਨੂੰ ਨਾ ਪਤਾ ਕੀ ਪ੍ਰੋਬਲਮ ਜਿਵੇਂ ਸਕਿਨ ਦੀ
ਹਾਂ
ਪੱਖਾ ਵੀ ਨਾ ਅਜੇ ਕੀ ਸਾਡੇ ਅ ਆਲਆਊਟ ਲੱਗੀ ਰਹਿੰਦੀ ਆ ਮੱਛਰ ਵੀ ਨੀ ਹੁੰਦਾ ਸਾਡੇ ਜੇ ਮੱਛਰ ਸਾਡੇ ਵਰਗਿਆਂ ਨੂੰ ਵੀ ਲੜੇ। ਉਹਨੂੰ ਪਤਾ ਨੀ ਕੀ ਹੁੰਦਾ ਵਾ ਜਿਵੇਂ ਪੱਖਾ ਵੀ ਬੰਦ ਕਰਦੋ ਦੋ ਮਿੰਟ ਲਈ ਵੀ ਉਹਨੂੰ ਖ਼ਾਰਿਸ਼ ਹੀ ਹੋਣੀ ਸਟਾਰਟ ਹੋ ਜਾਂਣੀ ਕਿ ਮੰਮਾ ਮੱਛਰ ਲੜਨਦੇ ਆ ਉਹਦੇ ਨਾ ਜਿਵੇਂ ਧਫੜ ਪੈ ਜਾਂਦੇ ਨਾ ਏਦਾਂ ਹੋ ਜਾਂਦਾ ਜਿਵੇਂ ਸੱਚੀ ਲੜਿਆ ਹੁੰਦਾ ਉਹਨੂੰ ਤੇ ਜਦੋਂ ਉਹ ਸਾਡਾ ਏਸੀ ਚੱਲ ਜਾਏ ਨਾ ਫੇਰ ਉਹਨੇ ਬਲੈਕ ਕੇ ਬਹਿ ਨਾ ਫੇਰ ਜਿਵੇਂ ਕੋਈ ਨਾਮੋ ਨਿਸ਼ਾਨ ਹੀ ਨੀ ਕਿਸੇ ਚੀਜ਼ ਦਾ ਉਹਨੂੰ ਏਦਾਂ ਉਹਨੂੰ ਪ੍ਰੋਬਲਮ ਹੁੰਦੀ ਛੋਟੇ ਬੇਟੇ ਛੋਟਾ ਆ ਛੇ ਸੱਤ ਸਾਲ ਦਾ ਪਰ ਉਹਨੂੰ ਇਸ ਚੀਜ਼ ਦੀ ਬੜੀ ਪ੍ਰੋਬਲਮ ਨੀ ਮਤਲਬ ਲ ਸਕਦਾ ਬਿਲਕੁਲ ਵੀ ਮੈਂ ਦਿਖਾਇਆ ਨੀ ਤੇ ਮੈਨੂੰ ਇਹ ਸੀ ਕਿ ਮੈਂ ਕਿਹਾ ਸ਼ਾਇਦ ਲੱਗਦਾ। ਤੇ ਕਿਤੇ ਉਹ ਓਦਾਂ ਹੀ ਨੂੰ ਲੜਦਾ ਹੋਏਗਾ ਮੱਛਰ ਪਰ ਹੁਣ ਆਪ ਦੋ ਦਿਨ ਹੋ ਗਏ ਹੁਣ ਮੈਂ ਵੀ ਨੋਟਿਸ ਕਰਨ ਹੈ ਕਿ ਨਹੀਂ ਅਸੀਂ 'ਚ ਜਦੋਂ ਆਉਣ ਕਰਦੇ ਹ ਨਾ ਤੇ ਇਹ ਤਾਂ ਬਿਲਕੁਲ ਪ੍ਰੋਪਰ ਸਹੀ ਰਹਿੰਦਾ ਵਾ ਇਹ ਹਾਂਜੀ ਮੈਨੂੰ ਇਹੋ ਹੀ ਬੜ ਅੱਜ ਸੰਡੇ ਸੀ ਤੇ ਫਿਰ ਡਾਕਟਰ ਨੇ ਬੈਣਾ ਵੀ ਨਹੀਂ ਸੀ। ਇਹ ਤਾਂ ਹੁਣ ਸਕਿੰਨ ਡਾਕਟਰ ਹੀ ਹੋਵੇਗਾ।
ਮੱਛਰ ਇਹ ਜ ਤੁਹਾਨੂੰ ਵੀ ਲੜਨਾ ਚਾਹੀਦਾ ਵ ਨਾ
ਮੈਂ ਤਾਂ ਖੁੱਦ ਮੈਨੂੰ ਇਹ ਸੀ ਕਿ ਮੈਂ ਲੱਦਾ ਇਹਨੂੰ ਕਿਸੇ ਚੀਜ਼ ਤੇ ਜਾਂ ਲ ਨਾ ਹੁੰਦੀ ਹੋਵੇ ਹਨਾ ਜਾਂ ਰਿਐਕਸ਼ਨ ਨਾ ਹੁੰਦੀ ਹੋਵੇ ਕੋਈ ਹਨਾ ਮੈਦਾ ਜੇ ਬੈਡਸ਼ੀਟ ਵੀ ਇੱਕ ਕਹੀ ਹੈ ਨਾ ਕਿ ਗੰਦੀ ਹੋਵੇ ਮੈਂ ਤਾਂ ਡੇਲੀ ਅਜੇ ਚੇਂਜ ਕਰਦੀ ਹਾਂ ਸਭ
ਹੂੰ ਹ ਹ ਅਸੀ ਤਾ ਆਪ ਦੂਜੇ ਚੁੱਕ ਦਿੰਦੇ ਆਂ ਇਹਦਾ ਛੋਟੀ ਕੁੜੀ ਕਰਕੇ
ਹਾਂਜੀ ਤੇ ਮੈਂ ਤੇ ਇੱਥੇ ਤਕ ਕਿ ਮੇਰਾ ਕੀ ਕਹਿੰਦੇ ਨੇ ਜਿਵੇਂ ਕਹਿ ਲਓ ਕਿ ਸਫਾਈ ਵੀ ਚਲੋ ਇੰਨੀ ਰਹਿਣੀ ਹੈ ਇੱਕ ਬ ਬੈਡਸ਼ੀਟ ਵੀ ਅਸੀਂ ਚੁੱਕ ਚੁੱਕ ਲੈਣੀ ਨਾ ਨਾਲ ਦੇ ਨਾਲ ਹੀ ਨਾਲ ਹੀ ਜਿੰਨੇ ਵੀ ਬੱਚਿਆਂ ਨੇ ਮੇਰੇ ਕੋਈ ਚੀਜ਼ ਵੀ ਰੋੜਤੀ ਨਾ ਮੈਂ ਉਸ ਚੁੱਕ ਦਿੰਦੀ ਮੇਰੀ ਬੇਟੀ ਖੁਦ ਚੁੱਕ ਦਿੰਦੀ ਉਹਨ ਬੜੀ ਕਾਹਲੀ ਪੈਂਦੀ ਇਹਨਾਂ ਚੀ
ਹਾਂਜੀ- ਹਾਂਜੀ
ਹਾਂਜੀ ਉਹ ਕਹੋਗੀ ਕਿ ਮੰਮਾ ਇਹਨੂੰ ਚੁੱਕੋ ਫਟਾਫਟ
ਇਹ ਭਾਵੇਂ ਸਵੇਰੇ ਇੱਕ ਵਾਰ ਲੈ ਜਾਓ ਸਕਿਨ ਵਾਲੇ ਡਾਕਟਰ ਨੂੰ
ਹਾਂਜੀ
ਹਾਂਜੀ ਤੇ ਜਾਂ ਤੁਸੀ ਆਪ ਕਰਵਾਲੋ ਜ ਅੰਮ੍ਰਿਤ ਰੱਖਦੇ ਤੁਸੀ ਘਰੇ
ਹਾਂਜੀ- ਹਾਂਜੀ
ਅੰਮ੍ਰਿਤ ਦਾ ਜਾਂ ਮਤਲਬ ਓਦਾਂ ਜਿਹੜਾ ਗੁਰ ਲਾ ਕੇ ਪੈਂਦਾ ਵਾ
ਹਾਂਜੀ ਸਾਡੇ ਇਥੇ ਲਾਗੇ ਤੇ ਚਲੋ ਦਰਬਾਰ ਸਾਹਿਬ ਹੈਗਾ ਹੈ ਜਿਵੇਂ ਸੰਤੋਖ ਸਰ ਵੀ ਲਾ ਲੋ।
ਹਾਂਜੀ ਤੇ ਚਲੋ ਮੰਨ ਲਓ ਆਪਾਂ ਘਰ ਤੇ ਅੰਮ੍ਰਿਤ ਤੇ ਹੀ ਨਾ ਜਦੋਂ ਉਹਨੇ ਨਹਾਉਣਾ
ਹੂੰ ਬਟ ਮੈਂ ਖੁਦ ਹੈਰਾਨ ਹੈਗੀ ਇੰਨੀ ਚੀਜ਼ ਤੋਂ ਹਜੇ ਮੇਰਾ ਬੇਟਾ ਇੰਨੀ ਸਫਾਈ ਦਿਹਾੜੀ ਦੇ ਪਤਾ ਨੀ ਕੱਪੜੇ ਕਿੰਨੀੇ ਚੇਜ ਕਰ ਲਾ ਮਾੜੇ ਨੇ ਪਸੀੇ ਕੱਪੜ ਵੀ ਗਿੱਲੇ ਹੋਣੇ ਉਹਨ ਵੀ ਲਾਕੇ ਮੇਰੀ ਬੇਟੀ ਦਾ ਵੀ ਇਹ ਹਾਲ ਆਨੇ ਕੱਪੜੇ ਲ ਲਾ ਸੁ ਨਾ ਕਿ ਸਾਨੂੰ ਕਾਹਲੀ ਪੈਣਦੀ ਹੋਣੀ ਇਹਨਾਂ ਚੀਜ਼ਾਂ ਤੋਂ ਬਾਹਰੋਂ ਖੇਡ ਕੇ ਆਉਣਗੇ ਤਾਂ ਵੀ ਕੁੇ ਬਦਲ ਲੈਣੇ ਨਾਲ ਅੰਦਰ ਬੈਠੇ ਕੋਈ ਜ ਇਹ ਨੇ ਤਾਂ ਵੀ ਕੱਪੜੇ ਬਦਲਦੇ ਨੇ ਤੇ ਫੇਰ ਵੀ ਏਦਾਂ ਪਤਾ ਨੀ ਕਿਉ ਹੁੰਦਾ ਇਹਨਾ ਨੂੰ ਹਾਂਜੀ ਹੋਰ ਸੁਣਾਓ ਤੁਹਾਡੇ ਪਿੱਛੇ ਕੀ ਕਰਨ ਦੇ ਫਿਰ ਕੀ ਕਹਿੰਦੇ ਤੁਸੀਂ
ਮੈਂ ਕੋਈ ਨੀ ਇੱਕ ਵਾਰ ਮੈਂ ਡਾਕਟਰ ਦੀ ਸਲਾਹ ਲੈ ਲਿਓ ਕੀ
ਹਾਂਜੀ ਹਾਂਜੀ ਲੈ ਮੈਨੂੰ ਇਹ ਸੀ ਮੈਂ ਕੋਈ ਸਪੈਸ਼ਲਿਸਟ ਵਧੀਆ ਕੋਈ ਸਕਿਨ ਵਾਲਾ ਡਾਕਟਰ ਹੋਵੇ ਨਾ ਮੈਂ ਕਦੇ ਗਏ ਵੀ ਨੀ ਅੱਜ ਤੱਕ ਡਾਕਟਰ ਤੇ ਦੋਨੂੰ ਜਗ ਖਾਵੇ
ਹਮ
ਉਹਦਾ ਤੇ ਚਲੋ ਬੱਚਿਆਂ ਦੇ ਡਾਕਟਰ ਹੈਗੇ ਬਟ ਉਹ ਜਿਹੜਾ ਡਾਕਟਰ ਸਾਡੇ ਘਰ ਲਾਗੇ ਹੈਗਾ ਹੈਗਾ ਸਪੈਸ਼ਲਿਸਟ ਹੈ ਬੱਚਿਆਂ ਦਾ ਪਰ ਉਹ ਜਾਂਦੇ ਪਹਿ ਪਹਿਲੀ ਗੱਲ ਸਿੱਧੇ ਟੈਸਟ ਹੁੰਦਾ ਵ
ਡਾਕਟਰ ਕਮਲ ਖੰਨਾ ਪਤਾ
ਹਾਂਜੀ
ਡਾਕਟਰ ਕਮਲ ਖੰਨਾ ਰਣਜੀਤ ਹੈ ਇਵਨੂਏ ਪਤਾ
ਨਹੀਂ ਉਹ ਨੂੰ ਮੈਨੂੰ ਪਤਾ ਰਣਜੀਤ ਅਵੇਨੁ ਮੇਰੀ ਨਾਨਣ ਰਹਿੰਦੀ ਵੈਸੇ ਹਾਂਜੀ
ਨਾ ਕੋਈ ਮਤਲਬ ਨੋਇਡਾ ਤੋਂ ਆਈ ਸੀ ਫੈਮਿਲੀ ਘੁੰਮਣ ਵਾਸਤੇ ਅੰਮ੍ਰਿਤਸਰ
ਅੱਛਾ ਅੱਛਾ
ਬੱਚਾ ਮਤਲਬ ਏਦਾਂ ਬਿਮਾਰ ਛੋਟਾ ਜਿਹਾ ਜਿੱਦਾਂ ਮੰਨ ਲਓ ਤੁਸੀਂ ਸਾਲੋ
ਹਾਂਜੀ
ਮੈਂ ਗੂਗਲ ਤੋਂ ਸਰਚ ਕੀਤਾ ਕਿ ਕਿਹੜਾ ਅੰਮ੍ਰਿਤਸਰ ਦਾ ਡਾਕਟਰ ਮਸ਼ਹੂਰ ਤੇ ਉਹਦਾ ਕਮਲ ਖੰਨੇ ਦਾ ਚਾਇਲਡ ਸਪੇਸ਼ਲਿਸਟ ਹੈ ਨਾ ਉਹ ਫੇਰ ਇੱਥੇ ਲੈ ਕੇ ਆ ਰਣਜੀਤ ਐਵਨਿਊ
ਅੱਛਾ ਜੀ
ਉਹਨੇ ਫੇਰ ਦਵਾਈ ਦਿੱਤੀ
ਹ
ਤੇ ਉਹਨੇ ਪੁ ਵੀ ਕਿੰਨੇ ਕੁ ਦਿਨ ਰੁਕਣਾ ਵਾ ਚਾਰ ਪੰਜ ਦਿਨ ਰੁਕਣਾ ਚ ਜਾਣਾ ਫਿਰ ਦਵਾਈ ਲੈ ਕੇ ਠੀਕ ਹੋ ਜਾਣਾ ਵਾ
ਅੱਛਾ ਜੀ ਠੀਕ ਹੈ ਦਵਾਈ ਦਿੰਦਾ ਕੋਈ ਡਾਕਟਰ ਪਹਿਲਾਂ ਫੇਰ ਉਹ ਗੱਲ ਅਲੱਗ ਹੋਈ ਜਾਂਦੀ ਹੈ ਇੱਥੇ ਤੇ ਜਾਂਦੇ ਇੱਥੇ ਵਿਖਾਉਣ ਤੇ ਜਾਂਦੇ ਪਹਿਲਾਂ ਟੈਸਟ ਹੀ ਲਿਕੇ ਦਿੰਦੇ ਦ ਬੱਚਾ ਕਿਸ ਤਰਾ ਡਰਦਾ ਨਹੀਂ ਟੈਸਟ ਕਰਵਾਉਂਦਾ ਹਨਾ ਇਕਦਮ
ਨਹੀਂ ਨਹੀਂ ਉਹ ਟੈਸਟ ਨ ਉਹਨੇਣਾ ਦਵਾਈ ਦੇਣੀ ਦੇ
ਅੱਛਾ ਜੀ
ਹਾਂਜੀ ਤੇ ਸਾਡੇ ਬੱਚੇ ਮਤਲਬ ਉੱਥੇ ਹੀ ਠੀਕ ਹੁੰਦੇ ਆ ਦੋਵਾਂ ਕੁੜੀਆਂ ਦੀ ਦਵਾਈ ਦਈ ਬਮਾਰ ਹੋਣ ਦੇ ਉੱਥੇ ਹੀ ਲਿਆ ਅਸੀਂ
ਅੱਛਾ ਠੀਕ ਕੋਈ ਨੀ ਮਨੂੰ ਪਤਾ ਹੋਰ ਸੁਣਾਓ ਤੁਹਾਡੇ ਬੇਟੇ ਕੀ ਕਰਨ ਦੀਆਂ ਨਹੀਂ ਤੁਹਾਡੇ ਬੱਚੇ ਕੀ ਕਰਨ ਦੇ
ਬੱਚੇ ਆਵੇ ਇੱਕ ਖੇਡ ਰਹੀ ਮੇਰੇ ਲਾਗੇ ਤੇ ਇੱਕ ਦੂਜੀ ਟੀਵੀ ਵੇਖ ਰਹੀ ਹੈ
ਹੂੰ ਹੂੰ ਠੀਕ ਕ ਵੀ ਇਹਨਾਂ ਨੇ ਕਾਰਟੂਨ ਹੀ ਦੇਖਦੇ ਹੁੰਦੇ
ਕੋ ਖਡਾਉਦਾ ਉਹਨਾਂ ਨੂੰ ਇਹ ਕਿ ਹੁਣ ਮੰਮਾ
ਹਾਂਜੀ
ਠੀਕ ਹੈ ਹੋਰ ਚਲੋ ਠੀਕ ਹੈ, ਫਿਰ ਫਿਰ ਅਸੀਂ ਕਰਦੇ ਦੁਬਾਰਾ ਕਾਲ ਠੀਕ ਐ। ਹਾਂਜੀ, ਓਕੇ ਜੀ ਸਤ ਸ੍ਰੀ ਅਕਾਲ।
ਸਤਿ ਸ਼੍ਰੀ ਕਾਲ ਜੀ